ਹੈਲੋ ਹਾਂਜੀ, ਸਸ਼ ਸ੍ਰੀ ਅਕਾਲ ਜੀ ਹੋਰ ਕ ਠੀਕ ਐ ਕੈਸੇ? ਹੋਰ ਕੀ ਹਾਲ ਏ? ਹਾਂਜੀ ਵਧੀਆ ਤੁਸੀਂ ਸੁਨਾਔ। ਆਂ ਹੋ। ਬਨਾਲੀ, ਲੰਚ ਵਗੈਰਾ ਹੋ ਗਿਆ ਆਪਕਾ?
ਲੰਚ ਹੌ ਗਿਆ, ਔ ਗੁੜੀਆ ਤਾਂਗ ਕੀਤੀ ਦੀ ਕਰ ਰਈਐ। ਮਂਮਾ ਪੀਜ਼ਾ ਦੋ, ਸੈਂਡਵਿਚ ਦੋ, ਔ ਸੈਂਡਵਿਚ। ਬਨਾ ਰਈ ਸੀ।
ਅੱਛਾ ਜੀ ਮਤਲਬ ਕਿਹੜਾ ਸੈਂਡਵਿਚ ਬਨਾਦੇ ਤੁਸੀਂ?
ਅਸੀਂ ਸੈਂਡਵਿਚ ਜਿਵੇਂ, ਸਬਜੀਆਂ ਹੈਗੀਆਂ ਨੇ ਸਾਡੇ ਕੋ ਹੋਰ ਕੋਈ ਵੀ ਘਰ ਪਏਦੀਐਂ ਗਾਜਰ, ਕੈਪਸਿਕਮ, ਦੌ ਸ਼ਿਮਲਾ ਮਰ ਪਿਆਜ, ਟਮਾਟਰ, ਸਵੀਟ ਕੌਰਨ ਹੌਂਦੇ ਨੇ ਔ ਹੁਨ ਬਾਰੀਕ-ਬਾਰੀਕ ਚੋਕ ਕਰਕੇ, ਮੇਰੇ ਬੱਚੇ ਤੇ ਨਾ ਮੋਟੇ ਖਾਂਦੇ ਨੀ ਉਹਨਾ ਨੂੰ ਤਾਂ ਬਿਲਕੁ ਕੁਲੀ ਬਾਰੀਕ ਮਸ਼ੀਨ ਚ ਕਰਨੀ ਪੈਂਦੀ ਏ। ਫੇਰ ਉਦੇ ਵਿੱਚ ਤੁਸੀ ਔ। ਪਾ ਲਓ ਅੱਜ ਕੱਲ੍ਹ ਚੀਜ਼ ਆਂਦੀ ਐ ਨਾ ਮੈਲਟ ਚੀਜ਼ ਆਂਦੀ ਇੱਕ ਮਿਲਟ ਚੀਜ਼ ਹਾਂਜੀ ਇੱਕ ਮਿਲਟ ਚੀਜ਼ ਵੀ ਆਂਦੀ ਇੱਕ ਦੂਸਰੀ ਚੀਜ਼ ਹੁੰਦੀ ਏ ਉਹਦੇ ਵਿੱਚ ਪਾਲੋ ਮਲਾਈ ਪਾਲੋ ਦਂਈ ਪਾਲੋ ਜੇ ਅੱਜ ਕੱਲ ਲੇਡੀਜ਼ ਡਾਇਟ ਚ ਹੀ ਹੁੰਦ ਵਧੀਆ ਨੇੇ ਜਿਵੇਂ ਡਾਇਟ ਬਨਾਨੀ ਤਾਂ ਤੁਸੀਂ ਦਹੀਂ ਪਾਲੋ ਖਾਲੀ ਊ ਕੁਛ ਨਾ ਨਾ ਮਲਾਈ ਪਾਔ ਤੇ ਨਾ ਈ ਮਾਯੋ ਪਾਨ ਹੁਨ ਤੁਸੀਂ ਜਿਵੇਂ ਔ ਡਾਈਟ ਫੋਲੌ ਕਰਦੇ, ਹਾਂਜੀ ਫੈਟ ਐ ਓ ਮਾਯੌ ਵਿਚ ਵੀ ਫੈਟ ਹੈਗ ਫੇਰ ਬੱਚੇ ਤਾਂ ਚਲੋ ਖੇਲਦੇ ਰੇਂਦੇ ਕੋਈ ਗੱਲ ਨੀ
ਹਾਂ ਤੇ ਬ ਬੱਚਿਆਂ ਦਾ ਕੋਈ ਨੀ ਬੱਚਿਆਂ ਨੂੰ ਜਰੂਰੀ ਵੀ ਐ ਚੀਜਚ ਹਜੇ ਬੱਚਿਆਂ ਨੂੰ ਤੇ ਹਾਂ ਕੌਈ ਨੀ, ਚਲੋ ਹੋਰ
ਨੀ ਹੁੰਦੇ ਨੇ ਤੁਹਾਨੂੰ ਪਤਾ ਐ ਸੀਜ਼ਨਿੰਗ ਹੁੰਦ
ਸੀਜ਼ ਹਾਂਜੀ ਉਹ ਤਾਂ ਪੀਜ਼ਾ ਵਗੈਰਾ ਵਾਲੀਆਂ ਚੀਜ਼ਾਂ ਨੇ, ਹਾਂਜੀ
ਸਭ ਤੋਂ ਜ਼ਿਆਦਾ ਟੇਸਟ ਉਸੀ ਦਾ ਈ ਆਂਦੈ, ਅ ਸੀਜ਼ਨਿੰਗ ਦਾ ਫੇਰ ਨੂਨ ਕਾਲੀ ਮਰਚ ਅਛਾ ਐ ਐ ਚੀਜ਼ਾਂ ਜੋ ਸੈਂਡਵਿਚ ਹੁੰਦੇ ਨੇ ਐ ਸਪਾਈਸੀ ਸਵਾਦ ਈ ਨੀ ਲੱਗਦੇ ਇਹ ਤਾਂ ਬਿਨਾਂ ਮਿਰਚ ਦੇ ਸਵਾਦ ਲੱਗਦੇ ਹਾਂਜੀ ਬਸ ਫਿਰ ਉਹਨੂੰ ਤੁਸੀਂ ਅਗਰ ਗ੍ਰਿੱਲ ਹੈਗੀ ਹੈ ਮਸ਼ੀਨ ਚ ਕਰ ਲਓ, ਅਗਰ ਤੁਹਾਡੇ ਕੋਲ ਏਅਰ ਫਰਾਈ ਹੈ ਉਹਦੇ ਚ ਕਰ ਲਓ, ਓਵਨ ਹੈ, ਤੇ ਤਵੇ ਤੇ ਏ ਤਾਂ ਸਭ ਤੋਂ ਬੈਸਟ
ਤਵੇ ਹਾਂ ਤਵੇ ਤੇ ਵੈਸੇ ਹਾਂ, ਨਹੀਂ ਇੱਕ ਤਾਂ ਉਹ ਵੀ ਹੁੰ ਯੇ ਹੈ ਨਾ ਭੀ ਸਾਮਨੇ ਹੈ ਤੇ ਜ਼ਿਆਦਾਤਰ ਅਸੀਂ ਉਹ ਬਣਾਉਦੇ ਹਾਂ ਵੀ ਮਤਲਬ ਜਿਵੇਂ ਵੱਡੇ ਸੈਂਡਵਿਚ ਹੁੰਦੇ ਆ ਉਹਨਾਂ ਨੂੰ ਕੋਰਨਰ ਵਗੈਰਾ ਉਹਨਾਂ ਦੀ ਕੱਟ ਕੇ ਤੇ ਉਹਦੇ ਵਿੱਚ ਤੇ ਸਿਰਫ ਭੀ ਮਤਲਬ ਉਹਨੂੰ ਕੁੱ ਵੀ ਨੀ ਕਰਦਾ ਨਾ, ਨਾ ਉਹਨੂੰ ਫਰਾਈ ਕਰਨਾ ਮੈਂ ਇਨਾ ਤੇਲ ਲਗ ਕਿਧਰੇ ਵੀ ਨਹੀ ਉਹਨੂੰ ਸਿਰਫ ਏਦਾਂ ਹੀ ਮਤਲਬ ਏਦਾਂ ਹੀ ਖਾਂਦੇ ਆ ਜਿਵੇਂ ਮਿਲਦੇ ਨੀ ਬਾਜ਼ਾਰ ਵਿੱਚ
ਸਹੀ ਹੈ ਬਜ਼ਾਰੂ ਹਾਂ ਬੰਦ ਮਿਲਦੇ ਨੇ ਬਣਾਏ ਸੀ ਇੱਕ ਵਾਰ ਮੈਂ ਵੀ ਹਾਂਜੀ ਇਕ ਵਾਰ ਬਣਾਏ ਨ ਨੇ, ਉਸ ਤੋਂ ਬਾਅ ਨਹੀ ਬਣਾਏ
ਅੱਛਾ ਹਾਂ ਉਹ ਵੀ ਥੋੜੇ ਹਲਕੇ ਫੁਲਕੇ ਹੋ ਜਾਂਦੇ ਨਾ ਉਹ ਵੀ ਥੋੜਾ ਹਾਂ ਲਾਈਟ ਹੋ ਜਾਂਦੇ ਆ ਤੇ ਉਹ ਵੀ ਅੱਛੇ ਲੱਗਦੇ ਆ ਵੈਸੇ ਤੇ ਅਸੀਂ ਤਾਂ ਜ਼ਿਆਦਾਤਰ ਨਾ ਉਹ ਬਣਾਉਦੇ ਹਾਂ ਮਤਲਬ ਅ ਬਣਾਉਂਦੇ ਨੇ ਧਨੀਏ ਪਿਆਜ ਸਿਰਫ ਪਿਆਜ ਚੀਰਦੇ ਨੇ ਤੇ ਹਾਂ ਪਿਆਜ ਚੀਰਦੇ ਨੇ ਤੇ ਫੇਰ ਥੋੜਾ ਧਨੀਆ ਹੁੰਦਾ ਹਰਾ ਧਨੀਆ ਜ਼ਰੂਰ ਪਾਉਣਾ ਉਹਦੇ ਚ ਤੇ ਫੇਰ ਪਨੀਰ ਲੈਣਾ ਪਨੀਰ ਦੀ ਵਿਖ ਮਤਲਬ ਵੱਡਾ ਸਾਰਾ ਨੀਲ ਐਕ ਨਾ ਉਹਦੀ ਸਲਾਈਜ਼ ਵਗੈਰਾ ਪੂਰੀ ਕੱਟ ਕੇ ਤੇ ਉਹ ਰੱਖ ਕੇ ਤੇ ਉਹਨੂੰ ਕੁਛ ਵੀ ਨੀ ਕਰਦੇ ਬਸ ਉਹਨਾ ਨੂੰ ਵੀ ਥੋੜ੍ਹਾ ਜਿਹਾ ਬਸ ਉਹਦੇ ਨਾਲ ਹੀ ਕਰਨਾ ਤੇਲ ਤੂਲ ਮਤਲਬ ਤੇਲ ਜਾਂ ਘਿਓ ਜਾਂ ਮੱਖਣ ਨੀ ਲਗਾਣਾ ਵੈਸੇ ਹੀ ਹਲਕਾ ਜਿਹਾ ਥੋੜਾ ਜਿਹਾ ਹਾਂ ਥੋੜਾ ਜਿਹਾ ਜਿਵੇਂ ਤੁਹਾਡੇ ਕੋਲੋਂ ਦੂਸਰਾ ਤਵਾ ਹੁੰਦਾ ਨਾ ਨੋਨ ਸਟਿੱਕ ਹਾਂ ਨੋਨ ਸਟਿੱਕ ਇੱਕ ਤਵਾ ਆਂਦਾ ਏ ਤੇ ਉਹਦੇ ਵਿੱਚ ਹਲਕਾ ਜਿਹਾ ਹੀ ਬਸ ਹਲਕਾ ਜਿਹਾ ਗਰਮ ਕਰਨਾ ਹੈ ਤੇ ਬਸ ਬਹੁਤ ਸਵਾਦ ਲੱਗਦਾ ਉਹ ਵੀ ਤੇ ਨਾਲ ਸਾਡੇ ਹੁਣ ਸਰਦੀਆਂ ਸੀਗੀਆਂ ਬਨਾਂਦੇ ਹੁੰਦੇ ਸੀ ਨਾਲ ਕੋਫੀ ਬਨਾਨੀ।
ਸਈ ਹੈ ਫਿਰ ਬਣਾਵਾਂਗੀ ਮੈਂ ਹੈਲਦੀ ਲੱਗ ਰਿਹਾ ਪਨੀਰ ਹੈ ਨਾ, ਵਿੱਚ
ਪਨੀਰ ਹਾਂਜੀ- ਹਾਂਜੀ ਹਾਂ ਮੈਂ ਵੀ ਹਾਂ ਮੈਂ ਵੀ ਤੁਆਡੇ ਵਾਲਾ ਵੀ ਦੇਖਾਂਗੀ ਬਣਾ ਕੇ ਤੇ ਬੱਚੇ ਕਹਿੰਦੇ ਤਾਂ ਹੁੰ ਨੇ ਕੀ ਬਣਾਉਣ ਦਾ ਫੇਰ ਉਸ ਤੋਂ ਬਾਅਦ ਟੈਮ- ਟੈਮ ਘੱਟ ਹੁੰਦਾ ਹੈ ਕੁਛ ਬੱਚੇ ਮ ਥੋੜੇ ਵੱਡੇ ਦੇਰ ਨੀ ਮੇਰੇਅਆ ਔ ਚਲੇ ਜਾਂਦੇ ਆ ਮਾਰਕੀਟ। ਵਗੈਰਾ ਚ ਤੇ ਫੇਰ ਔਸ ਤੋਂ ਬਾਅਦ ਕੋਈ ਘਰ ਹੁੰਦਾ ਨੀ ਤੇ ਫੇਰ, ਬੰਦਾ ਸੋਚਦੇ ਕਿ ਬਣਾਏ ਕੀ ਕਿਹਦੇ ਵਾਸਤੇ ਬਣਾਈਏ ਨਾ ਪੰਗਾ ਕਰੀਏ ਚੱਲ ਤੁਸੀਂ ਖਾ ਕੇ ਔ ਨ ਮੇਰੇ ਵਾਸਤੇ ਵੀ ਇੱਕ ਬਜ਼ਾਰੀ ਲਿਆਓ। ਹ ਬਸ ਐ ਹੋਸ ਲੱਗਦਾ ਇ ਹੁੰਦਾਐ। ਤੇ ਘਰ ਸਾਰੇ ਕੱਠੇ ਹੋਨ ਨਾ ਹਾਂ। ਸੰਡੇ ਨੂੰ, ਹਾਂ! ਸੰਡੇ ਨੂੰ ਚੱਲ ਜਾਂਦੇ। ਹਾਂਜੀ ਸੰਡੇ ਨੂੰ ਹੈਗਾ ਸੰਡੇ ਨੂੰ ਬਸ ਵੀ ਬਾਨ ਲੈਂਨੇ ਆਂ ਕੁਛ ਨਾ ਕੁਛ ਜਾਂ ਫੇਰ ਸੰਡੇ ਨੂੰ। ਸਾਡੇ ਘਰ ਜਾਦਾਤਰ ਪੂੜੀ ਵਗੈਰਾ ਬਨਦੀ ਏ ਮਤਲਬ ਛੋਲੇ ਵਾਈਟ ਵਾਈਟ ਚਨੇ ਹਾਂ ਤੇ ਨਾਲ ਭ ਭਠੂਰਾ ਵਗੈਰਾ ਹੋ ਜਾਂਦੈ। ਤੇ ਔਦੇ ਨਾਲ ਆਪਾਂ ਚਟਨੀ ਵਗੈਰਾ ਵੀ ਅਸੀ ਮਤਲਬ ਅੱਛੀ ਵਧੀਆ ਚਟਨੀ ਵਗੈਰਾ ਨਾਲ ਚਟਨੀ ਵੀ ਖਾਨੀ ਔਨਾਂ ਨੇ ਇਮਲੀ ਦੀ ਔਦੇ ਵਿੱਚ ਮਤਲਬ ਈ ਧਨੀਏ ਦੀ ਧਨੀਆ ਪੁਦੀਨਾ ਇਮਲੀ ਤੇ ਔਦੇ ਵਿੱਚ ਪਿਆਜ਼ ਵਗੈਰਾ ਕੱਟੋ ਮਤਲਬ ਮੂਲੀ ਕੱਟੋ ਖੀਰਾ ਮਤਲਬ ਐ ਵਾਲਾ ਚੀਜ਼ ਐ ਵਾਲੀ ਮਤ ਖਾਲੀ ਨੀ ਖਾਂਦੇ ਔਨਾਂ ਨੇ ਵੀ ਦੂਸਰਾ ਸਲਾਦ ਨੀ ਲੈਨਾ ਤੇ ਐ ਇਮਲੀ ਵਾਲਾ ਸ ਸਲਾਦ ਹੀ ਲੈਣਾ ਉਹਨਾਂ ਨੇ ਵੀ ਇਮਲੀ ਵਾਲੀ ਸਲਾਦ ਨਾਲ ਹੀ ਖਾਣੀ ਹੈ ਤੇ ਅੱਛਾ ਲੱਗਦਾ ਉਹਨਾਂ ਨੂੰ ਬਸ ਆਪਣੀ ਆਪਣੀ ਪਸੰਦ ਹੈ
ਹ ਮੇਰਾ ਬੇਟਾ ਹੈਗਾ ਹੁਣ ਉਹ ਘਰ ਜਿੱਥੇ ਮਰਜ਼ੀ ਬੰਦ ਛੋਲੇ ਵਗੈਰਾ ਉਹਨੇ ਨਿਕੰਮੇ ਨੇ ਬਾਜ਼ਾਰੋਂ ਹੀ ਬਾਹਰ ਹੀ ਖਾਨੇ ਚ ਛੋਟ ਭਟੂਰੇ ਨ ਬਾਜ਼ਾਰੋਂ ਹੀ ਪਤਾ ਨੀ ਕਿਹੜਾ ਚਸਕਾ ਲੱਗ ਗਿਆ ਨੂੰ ਬਾਜ਼ਾਰੀ ਦਾ ਅਸੀਂ ਬੜਾ ਸਮਝਾਂਦੇ ਹਾਂ ਉਹਨਾਂ ਦਾ ਓਇਲ ਬੜਾ ਪੁਰਾਣਾ ਹਦਾ ਘਰ ਸਭ ਕੁੱਛ ਫਰੈਸ਼ ਹੈ ਖਾਇਆ ਤਾਂ ਤੁੈਨੂੰ ਯੰਮੀ ਨ ਲੱਗਦਾ
ਹਾਂ ਬਸ ਉਹੀ ਹੈ ਨਾ ਬਜ਼ਾਰ ਦੀ ਆਦਤ ਪੈ ਗਈ ਨਾ ਕੁਛ ਨਾ ਬਾਜ਼ਾਰ ਹਾਂ ਬਾਜ਼ਾਰ ਨਾ ਰਿਫਾਇੰਡ ਦੇ ਬਣਾਉਦੇ ਨੇ ਰਿਫਾਇੰਡ ਨਾ ਥੋੜਾ ਮਤਲਬ ਸਵਾਦ ਲੱਗਦੇ ਆ ਰਿਫਾਇੰਡ ਦੇ ਲੇਕਿਨ ਫਾਇੰਡ ਬੱਚਿਆਂ ਨੂੰ ਨੀ ਨਾ ਪਤਾ ਵੀ ਇਹ ਕਿੰਨਾ ਸਾਡੇ ਅੰਦਰ ਜਾ ਖ਼ਰਾਬ ਕਰਦਾ ਹਾਂ ਅਸੀਂ ਘਰ ਸਰਸੋਂ ਦੇ ਤੇਲ ਦੇ ਬਣਾਦੇ ਹਾਂ ਜਾਂ ਇੱਕ ਹੋਰ ਤੇਲ ਹੈ ਜੀਓ ਕੰਨੋਲਾ ਇਹਦਾ ਵੀ ਬੈਸਟ ਹੁੰਦੇ ਨੇ ਹਾਂ ਜ ਜੀਓ ਦੇ ਵੀ ਹਾਂ ਇਹਦੇ ਬਹੁ ਪਹਿਲੇ ਪਹਿਲੇ ਅਸੀਂ ਜੀਓ ਕਨੋਲਾ ਦੇ
ਜਓ ਕਰੋ ਨੇ ਹਾਂ ਸੁਣੀ ਐਡ ਵਗੈਰਾ ਮੈਂ ਕਾਫ਼ੀ ਸੁਣੀ ਤ ਜੀਓ ਕਰੋ ਲਾ ਦੀ ਤੁਹਾਡਾ ਤੱਕ ਦੀ ਵਰਤਿਆ ਨਹੀਂ ਕੋਈ ਨਹੀਂ ਮੈਂ ਦੇਖ ਉਹਦੇ ਨਾਲ ਨਾ ਨਾ ਸੋਇਆ ਸੋਇਆ ਸੋਇਆ ਤੇਲ ਮੈਂ ਬੜਾ ਸੁਣਿਆ ਸੋਇਆ ਤੇਲ
ਹਾਂ ਬਸ ਅਸੀਂ ਤਾਂ ਜ਼ਿਆਦਾਤਰ ਪਹਿਲੇ ਜੀਓ ਦਾ ਬਣਾਉਦੇ ਸੀ ਹੁਣ ਮਤਲਬ ਸਰਸੋਂ ਦੇ ਤੇਲ ਦੇ ਬਣਾਉਂਦੇ ਆ ਜ਼ਿਆਦਾ ਪਰ ਸਰਸੋਂ ਦਾ ਤੇਲ ਦਾ ਨਹੀਂ ਫਿਰ ਹ ਮਤਲਬ ਬਣਾਦੇ ਆ ਉਹ ਫਿਰ ਵੀ ਬੈਸਟ ਹੁੰਦਾ ਰਿਫਾਈੰਡ ਰਿਫਾਈੰਡ ਕਦੇ ਕੋਈ ਆਇਆ ਗਿਆ ਹੋਵੇ ਫੇਰ ਬਣਾ ਲੈਂਦੇ ਹਾਂ ਉਹਦੇ ਨਾਲ ਨਾ ਥੋਡੇ ਸਵਾਦ ਜ਼ਿਆਦਾ ਬਣਦੇਦਾ ਤਾਂਾਓ ਤੇ ਉਹ ਆਪਾਂ ਵਿਆਹਾਂ ਸ਼ਾਦੀਆਂ ਚ ਚੀਜ਼ਾਂ ਖਾਂਦੇ ਹਾਂ ਕਿਉਂਕਿ ਉਹ ਰਿਫਾਇੰਡ ਦੀਆਂ ਬਣੀਆਂ ਹੁੰਦੀਆਂ ਨੇ
ਠੀਕ ਹੈ
ਜਿਵੇੰ ਮਤਲਬ ਨਿਊਡਲਸ ਵਗੈਰਾ ਜੋ ਵੀ ਹੈ
ਸਹੀ ਗ ਹਾਂ ਰਿਫਡ ਬਸ ਤ ਮ ਚ ਉਹ ਤਦ ਹੀ ਮਨਾ ਕਰਦਾ ਹੈ ਖ ਵਾਸਤੇ ਬਾਜ਼ਾਰੀ ਚੀਜ਼ਾਂ ਉਹ ਬਾਰੇ ਉਹਨ ਉਹਨੇ ਥੜਾ ਨਾ ਸੋਚਣਾ ਕਿ ਅਸੀਂ ਇਹਨਾਂ ਨੂੰ ਰਿਫਾਇੰਡ ਲਈ ਸ ਤੇਲ ਪਾਵਾਉਣਾ ਤਦੇ ਤਾਂ ਬਤਾ ਕਰਨਾ ਫ ਉਹ ਤਾਂ ਸਾਡੇ ਉੱਪਰ ਹੈ ਅਸੀਂ ਜਿੱਤੋਂ ਜ਼ਿਆਦਾ ਖਾਵਾਂਗੇ
ਹਾਂ ਉਹ ਤੇ ਏਦਾਂ ਹੀ ਹਾਂ ਏਦਾਂ ਹੀ ਮੈਂ ਇੱਕ ਵਾਰੀ ਗਈ ਸੀ ਸੀ ਆਪਣਾ ਮੇਰੇ ਸੂਟ ਤੇ ਨਾ ਦਾਗ ਪੈ ਗਏ ਸੀ ਮਤਲਬ ਰਿਫਾਈਡ ਦੇ ਵੀ ਆਪਾਂ ਮੈਂ ਜਿਹੜਾ ਮ ਮੈ ਜੁਗ ਤੇ ਪਾਣੇ ਆ ਤੇ ਉਹ ਫੇਰ ਉਹ ਨੇ ਮੈਨੂੰ ਹੀ ਤਾਂ ਕਹਿੰਦਾ ਦੇਖੋ ਅਸੀਂ ਕਿੰਨੇ ਵਾਰੀ ਤੁਸੀਂ ਤੁਸੀ ਸੂਰ ਤੋਂਵਾ ਲਿਆ ਲੇਕਿਨ ਇਹ ਦਾਗ ਨਹੀਂ ਗਿਆ ਹੁਣ ਜਦੋਂ ਸਾਡੇ ਅੰਦਰ ਜਾਏ ਤੇ ਸਾਡੇ ਅੰਦਰ ਪਤਾ ਨੀ ਕਿਵੇਂ ਜੰਮੇਗਾ ਜੰਮ ਕੇ ਕੀ ਬਣਾਏ ਕੀ ਨੀ ਬਣੇਗਾ ਸਾਨੂੰ ਪਤਾ ਥੋੜ੍ਹੀ ਹੈ ਵੀ ਇੰਨਾ ਗੰਦਾ ਰਿਫਾਇੰਡ ਹੈ ਗਿਆ ਇਹ ਮਤਲਬ ਰਿਫਾਇੰਡ ਤੇਲ ਹੈਗਾ ਇੰਨਾ ਗੰਦਾ ਹੈਗਾ ਲੇਕਿਨ ਪਰ ਬਾਜ਼ਾਰ ਹੀ ਹੈ ਨਾ ਬਜ਼ਾਰੀ ਰਿਫਾਇੰਡ ਦਾ ਵਰਤਦੇ ਨ ਤਾਂ ਹੀ ਤਾਂ ਚੀਜ਼ ਦਾ ਟੇਸਟ
ਟੇਸਟ ਹਾਂ ਸਵਾਦ ਤਾਂ ਲੱਗਦੀ ਚੀਜ਼ਾਂ ਹੈ ਤਾਂ ਮੈਂ ਮੰਨੂੰ
ਪਤਾ ਨੀ ਕੀ ਬੋਲ ਇੱਕ ਹੋਰ ਪਤਾ ਨੀ ਕੀ ਪਾਉਂਦੇ ਨੇ
ਅਜੀਿਨੋ ਮਾਟੋ ਬੰਦ ਅ ਜਿਨੋ ਮਾਟੋ ਉਹ ਬਹੁਤ ਹੀ ਨੁਕਸਾਨ ਕਰਦਾ ਹੈ ਹੱਡੀਆਂ ਨਿਕਾਲਦਾ ਹੈ ਪ੍ਰੈਗਨੈਂਟ ਲੇਡੀ ਤਾਂ ਉਹਨੂੰ ਨੁਕਸਾਨ ਕਰਦਾ ਹੈ
ਹਾਂ ਤੇ ਉਹ ਲੇਕਿਨ ਦੇਖੋ ਉਹਦੇ ਨਾਲ ਇਹ ਚੀਜ਼ ਸਵਾਦ ਬਣਦੀ ਹੈ ਕਿਉਂਕਿ ਮਾਰਕੀਟ ਦੀ ਚੀਜ਼ ਉਹ ਚੀਜ਼ਾਂ ਹੁੰਦੀਆਂ ਨੇ ਤਾਂ ਤਾਂ ਸਵਾਦ ਲੱਗਦੀ ਏ ਤੇ ਅਸੀਂ ਘਰ ਨੀ ਬਣਾਵਾਂਗੇ ਤੇ ਕਹਿਣਗੇ ਸਵਾਦ ਨੀ ਹੈ ਤੇ ਉਹ ਖ਼ਰਾਬ ਤਾਂ ਕਿੰਨੀ ਕਰਦੀ ਹੈ ਦੇਖੋ ਇਡਨੀਆਂ ਤੇ ਅਸਰ ਕਰਦਾ ਨੀ ਜਾ ਕੇ ਸਿੱਧਾ ਹਾਂ ਤਈ ਤਾਂ ਹੀ ਬੱਚਿਆਂ ਨੂੰ ਉਹ ਚੀਜ਼ਾਂ ਬਜ਼ਾਰੀ ਹੀ ਸਵਾਦ ਲੱਗਦੀਆਂ ਲੇਕਿਨ ਬੱਚੇ ਨੀ ਨਾ ਮੰਨਦੇ ਕਿ ਵੀ ਇਹ ਅੱਗੋਂ ਜਾ ਕੇ ਸਾਨੂੰ ਖਰਾਬ ਕਰਨ ਹੀ
ਹਾਂ ਉਹ ਨੂੰ ਥੋੜਾ ਨਾ ਪਤਾ ਹੈ ਬੱਚਿਆਂ ਨੂੰ ਔ ਨਾ ਸੁਣਦੇ ਨੇ ਬੱਚੇ ਮੇਰਾ ਤਾਂ ਬੇਟਾ ਬੜਾ ਜਿੱਦੀ ਹੈ ਸੁਣ ਤਾਂ ਵੀ ਨੀ
ਹਾਂ ਉਹ ਤੇ ਹੈ ਚੱਲੋ ਮਹੀਨੇ ਬਾਅਦ ਇੱਕ ਅਧੀ ਵਾਰੀ ਮਹੀਨੇ ਚ ਇੱਕ ਵਾਰੀ ਖਵਾ ਤਾ ਪੰਦਰਾਂ ਦਿਨਾਂ ਚ ਇੱਕ ਵਾਰੀ ਖਵਾ ਤਾ ਉਹ ਤਾਂ ਕੋਈ ਗੱਲ ਨੀ ਹਾਂ ਕਈਆਂ ਨੂੰ ਆਦਤ ਹੁੰਦੀ ਹੈ ਡੇਲੀ ਜੀ
ਇੱਕ ਚਾਉਮੀਨ ਖਾਣ ਤੇ ਮਨ ਨ ਕਰਦਾ ਬਿਲਕੁਲ ਵੀ ਚਾਉਮੀਨ ਦੀ ਕਦੇ ਵੀ ਅੰਦਰੋਂ ਇੱਛਾ ਨੀ ਆਉਂਦੀ ਸਾਡੇ ਘਰ ਦੇ ਸਾਹਮਣੇ ਹੈਗੀ ਸੀ ਲੇਡੀ ਉਹ ਬਣਾਉਂਦੇ ਸਨ
ਹਾਂ ਉਹ ਫਿਰ ਬੰਦਾ ਆਪਣਾ ਕਹਿ ਕੇ ਬਣਵਾ ਲੈਂਦਾ ਨਾ ਵੀ ਇਹ ਚੀਜ਼ ਇਹ ਚੀਜ਼ ਘੱਟ ਪਾ ਦੀਣੀ ਹੈ ਮਤਲਬ ਉਹਦੀ ਬਣਾ ਦੀ ਉਹ ਤੇ ਆ ਬਾਜ਼ਾਰੋਂ ਤੇ ਏਦਾਂ ਹੀ ਏ, ਹਮ ਬੱਚਿਆਂ ਨੂੰ ਘਰ ਨਹੀਂ ਘਰ ਬਣਾ ਦੇ ਹੋਰ ਕੀ ਹੈ ਬੱਚਿਆਂ ਨੂੰ ਪਰ ਆਏ ਆ ਫੇਰ ਉਹ ਗੱਲ ਤੇ ਉੱਥੇ ਆ ਜਾਂਦੀ ਨਾ ਬੱਚਿਆਂ ਨੂੰ ਸਵਾਦ ਨੀ ਲੱਗਦੀ ਕਰਦੀ ਔ ਤਾਂ ਹੈ ਹਾਂ ਤੇ ਚਲੋ ਹੋਰ ਸਲਾਦ ਚਲੋ ਏਨਾ ਬਤ ਬੱਚਿਆਂ ਨੂੰ ਕਦੋਂ ਫਿਰ ਵੇਖਿਆ ਤਾਂ ਬੱਚਿਆਂ ਸਮਝ ਸਮਝ ਆ ਜਾਏਗੀ ਤੇ ਫਿਰ ਕਹਿਣਾ ਚੱਲ ਵੀ ਤੂੰ ਕੋਈ ਗੱਲ ਨੀ ਪੰਦਰਾਂ ਦਿਨਾਂ ਬਾਅਦ ਇੱਕ ਵਾਰੀ ਖਾ ਲਿਆ
ਸਹੀ ਗੱਲ ਬਿਲਕੁਲ ਬਿਲਕੁਲ ਅਜੀ ਮੇਰਾ ਬੇਟਾ ਦਾ ਨਾ ਉਹਦਾ ਸ਼ੌਕੀਨ ਹੈ ਨੂਨ ਨੋਨ ਵੇਜ ਦਾ ਪ੍ਰੋਪਰ ਨੋਨ ਵੇਜ ਔਨੂ ਚਾਹੇ ਡੇਲੀ ਖਵਾਓ, ਪਰ ਅਸੀ ਅਵੋਇਡ ਕਰਨੇ ਆਂ ਤੂ ਤੇ ਹਫ਼ਤੇ ਚ ਇਹ ਖਾ ਲੈ ਬਸ
ਆਂ ਹਾਂ ਨਹੀ ਚਲੋ ਨੁਕਸਾਨ ਤੇ ਨੀ ਨਾ ਹਾਂ ਨੁਕਸਾਨ ਤੇ ਨੀ ਹੈਗਾ ਨਾ
ਬਹੁਤ
ਹੈਵੀ ਹੁੰਦਾ ਹਾਂ ਚਲੋ ਉਹ ਕਿਹੜਾ ਵੀ ਕੋਈ ਡੇਲੀ ਹਾਂ ਉਹ ਕਿਹੜਾ ਡੇਲੀ ਬਣਦਾ ਹੈ ਉਹ ਵੀ ਚੱਲ ਬੰਦਾ ਕਹਿੰਦਾ ਚੱਲ ਸੰਡੇ ਦੀ ਸੰਡੇ ਬਣਾ ਲਏ ਵੀ ਸਾਰੇ ਘਰ ਹੁੰਦੇ ਨੇ ਤਾਂ ਹੁਣ ਜਿੰਨਾਂ ਦੇ ਜਿਹੜੇ ਖਾਂਦੇ ਨੇ ਉਹ ਤੇ ਬਣਾਈ ਲੈਂਦੇ ਨੇ ਸੰਡੇ ਸੰਡੇ
ਉਹ ਮੈਂ ਇੱਕ ਬੜੀ ਅੱਛੀ ਰੈਸਿਪੀ ਦੇਖੀ ਸੀ ਇਹੀ ਸੀਦੀ ਨੋਨ ਵੈਜ ਦੀ ਤੁਸੀਂ ਜੋ ਮਰਜ਼ੀ ਬਣਾਓ ਚਿਕਨ ਬਣਾਓ ਚਾਹ ਮੱਟਣ ਮਨਾਉਣ ਉਹਨਾਂ ਨੇ ਕੀ ਕੀਤਾ ਪਹਿਲੇ ਅ ਫਰਾਈ ਕਰ ਲਿਆ ਠੀਕ ਹੈ ਮੈਰੀਨੇਟ ਵਗੈਰਾ ਕਰਕੇ ਨਾ ਦਹੀਂ ਦੇ ਵਿੱਚ ਮੈਰੀਨੇਟ ਕਰਕੇ ਫਰਾਈ ਕਰ ਲਿਆ ਫਰਾਈ ਕਰਕੇ ਫੇਰ ਫੇਰ ਦੂਸਰੇ ਪਾਸੇ ਉਹਨਾਂ ਨੇ ਉਹ ਦਹੀਂ ਵਗੈਰਾ ਸਭ ਕੁਛ ਪਾ ਕੇ ਉਹਦੇ ਵਿੱਚੇ ਸੁੱਟ ਤੋਂ ਚੀਜ਼ ਪਾਈ ਬੜੀ ਸਾਰੀ ਉਹ ਚੀਜ਼ ਪਾਈ ਉਹਨਾਂ ਨੇ ਉਹ ਮੇਰੇ ਬੇੇਟੇ ਇਨੂੰ ਦੇਖ ਕੇ ਬਸ ਕੁਛ ਹੋਣ ਲੱਗ ਗਿਆ ਹੁਣ ਉਹ ਵਾਲਾ ਬਣਾਉਣਾ ਉਹ ਵਾਲਾ ਹੀ ਬਣਾਉਣਾ ਨਹੀਂ ਬਣਾਇਆ ਨੀ ਮੈਂ ਦੇਖੀ ਵੀਡੀਓ ਦੇਖੀ ਐ, ਮੈਂ ਬਣਾ ਕੇ ਦਾਂਗੀ
ਹਾਂ ਨਹੀਂ ਚੀਜ਼ ਵਾਲਾ ਤੇ ਹਾਂ ਚੀਜ਼ ਵਾਲ ਵਾਲਾ ਤੇ ਤੇ ਬਹੁਤ ਹਾਂ ਚੀਜ਼ ਵਾਲਾ ਜਿਹਦੇ ਵਿੱਚ ਚੀਜ਼ ਆ
ਹਾਂਜੀ ਉਹ ਦੇਖ ਕੇ ਪਤਾ ਨੀ ਕਿੰਨਾ ਲਜ਼ੀਜ਼ ਲ ਲੈਜ਼ੀਜ਼ਦਾਰ ਪਤਨੀ ਕੀ ਬੋਲਦੇ ਨੇ ਬੜਾ ਅੱਛਾ ਲੱਗਦਾ ਹੋਇਆ ਮੁਸਲਮਾਨ ਨੇ ਬਣਾਇਆ ਸੀ ਤੇ ਮੈਂ ਬਣਾਵਾਂ
ਹਾਂ ਬਸ ਇਹ ਨੋਨ ਵੈਜ ਦੀਆਂ ਨਾ ਜਿਹੜੀਆਂ ਰੈਸਪੀਆਂ ਹੁੰਦੀਆਂ ਨਾ ਇਹ ਐਨਾ ਮੁਸਲਮਾਨ ਹੀ ਜਿਆਦਾ ਵਧੀਆ ਬਣਾਉਂਦੇ ਨੇ ਹਾਂ ਤੇਕ ਜਿਆਦਾ ਇਹਨੂੰ ਖਾਂਦਾ ਦੇਣਾ ਜ਼ਿਆਦਾ ਮਤਲਬ ਉਹ ਕਰਦੇ ਹਾਂ ਤੇ ਸਾਡੇ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ